ਹਾਂਜੀ।
। ਹੈਲੋ, ਸਤਿ ਸ਼੍ਰੀ ਅਕਾਲ ਜੀ, ਛੋਰ
ਸਤਿ ਸ੍ਰੀ ਅਕਾਲ ਜੀ, ਕਿੱਦਾਂ?
ਬਸ ਵਧੀਆ ਤੁਸੀਂ
ਤੁਹਾਡੀ ਆਵਾਜ਼ ਨੀ ਆਂਦੀ ਪਈ। ਭਰਾਵਾ, ਕੁਛ ਨੀ ਬਸ ਵੇਲੇ ਤੁਸੀਂ ਦੱਸੋ।
ਤੁਸੀਂ, ਤੁਸੀਂ ਫੋਨ ਕੀਤਾ ਨਾ ਮੈਨੂੰ ਓ ਦਸੋਂ ਕਿ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
ਆਵਾਜ਼ ਆ ਰੀ ਐ ਤੁਹਾਨੂੰ ਮੇਰੀ? ਹੈਲੋ।
ਹੂੰ, ਆ ਰੀ ਐ, ਆ ਰੀ ਐ, ਆ ਰੀ ਐ।
ਤੁਸੀਂ ਹਾਲੇ ਕੋਲ ਕੀਤੀ ਸੀ ਨਾ। ਤਾਂ ਮੈਂ ਪੁੱਛਣਾ ਭੁੱਲ ਗਿਆ ਤੁਹਾਡੇ ਤੋਂ। ਓ ਮੈਨੂੰ ਓ ਦੱਸਿਓ ਤੁਹਾਨੂੰ ਮਸ਼ਰੂਮ ਬਣਾਣੇ ਆਂਦੇ ਨੇ?
ਹਾਂ ਤੇ ਮਸ਼ਰੂਮ 'ਚ ਕੀ ਮੰਤਰ ਪੜਨੇ ਆ।
ਅ ਮੈਨੂੰ ਨੀ ਆਂਦੇ ਨਾ ਤੁਸੀਂ ਦੱਸਿਓ ਸਾਨੂੰ ਮਸ਼ਰੂਮ ਬਨਾਨ ਦੀ ਰੈਸੀਪੀ ਥੋੜ੍ਹੀ ਜੀ।
ਬਨਾਏ ਤਾਂ ਮੈਂ ਵੀ ਨੀ ਭਰਾਵਾ ਕਦੀ।
ਅੱਛਾ ਤਾਂ ਥੋੜਾ ਬੋਤ ਤਾਂ ਪਤਾ ਹੋਗੀ ਕੀ ਪਾਣਾ, ਕੀ ਨੀ ਪਾਣਾ, ਤੁਸੀਂ ਥੋੜਾ ਜਾ ਬਤਾ ਦੋ।
ਹਾਂਜੀ ਦੀ ਬੋਇਲ ਕਰ ਲਓ, ਵੈਸੇ ਤਾਂ ਬੋਇਲ ਦੀ ।
ਬੋਇਲ ਕਰਨੇ ਪੈਂਦੇ ਐ ਪਹਲੇ? ਜਿੱਦਾਂ ਮਰਜੀ ਦੱਸਦੋ ਸਾਨੂੰ, ਓਦਾਂ ਬਣਾਲਾਂਗੇ।
ਭੜ ਬਣਾਂਦੇ ਨੇ ਪਿਆਜ, ਟਮਾਟਰ ਕੱਟਕੇ ਜਾਂ ਪਿਆਜ ਨੂੰ ਗ੍ਰੇਵੀ ਵਾਲ ਵਾਂਗੂ ਬਣਾ ਕੇ ਤਾਂ ਓਦਾਂ ਬਣਾ ਲੋ, ਪਿਆਜ, ਟਮਾਟਰ ਦੀ ਗ੍ਰੇਵੀ
ਅੱਛਾ।
ਕੀ
ਅਛਾ ਬਈ।
ਓਧਰ ਆਹ ਥੋੜ੍ਹੀ ਜੀ ਮਸ਼ਰੂਮ ਬੁਆਇਲ ਕਰ ਲੈਣਾ, ਜੇ ਖੁੱਲੇ ਬਣਾਓਗੇ, ਤਾਂ ਮਸ਼ਰੂਮ ਬੁਆਇਲ ਕਰ ਲੈਣਾ। ਹਲਕੀ ਜੀ ਤੇ ਉਹ ਗ੍ਰੇਵੀ ਵਾਲੀ ਮਸ਼ਰੂਮ ਬਣਜੇ ਗੀ, ਪਤਾ ਮੈਨੂੰ ਉਹ ਪੰਜ ਕ ਮਿੰਟ ਉਹ ਜਿਹੜੀ ਉਹਦੇ ਡਸਟ ਵਗੈਰਾ ਹੁੰਦੀ ਆ, ਉਹ ਕਲੀਨ ਵੀ ਹੋ ਜਾਂਦੀ ਐ ਨਾ।
ਅੱਛਾ-ਅੱਛਾ-ਅੱਛਾ।
ਉਹ ਮਰਜੀ ਆ ਯਾਰ, ਉਹ ਤੇ ਵੈਸੇ ਤਾਂ ਸਬਜ਼ੀ'ਚ ਪਾਓਗੇ ਤੁਸੀ ਪਾਣੀ। ਹੋਜੂਗੀ ਓਹ ਚਾ
ਪਰ ਸਾਫ਼ ਕਰਨਾ ਵੀ ਬਣਦਾ ਐ ਨਾ।
ਹੂੰ, ਹਾਂ ਇੱਕ ਵਾਰੀ ਮੜਾ ਜਾਂ ਪੰਜ ਕ ਮਿੰਟ ਲਈ ਇੰਨੀ ਦੇਰ ਪਾਣੀ ਗਰਮ ਹੋਊਗਾ, ਇਨੇ ਚ ਹੋਜੂਗੀ।
ਹਾਂ-ਹਾਂ-ਹਾਂ।
ਹੂੰ,
ਠੀਕ ਆ-ਠੀਕ ਆ-ਠੀਕ ਆ, ਮੈਂ ਨਾ ਬਨਾਣੀ ਸੀ ਨਾ, ਤਾਂ ਮੈਂ ਪੁੱਛਿਆ ਤੁਹਾਡੇ ਤੋਂ। ਵੀ ਪਤਾ ਨੀ ਕਿੱਦਾਂ ਬਣਦੀ ਐ, ਮੈਨੂੰ ਆਂਦੀ ਨੀ ਨਾ ਮੈਨੂੰ ਮੈਮ।
ਅਸੀ ਤਾਂ ਖਾਂਦੇ ਹੀ ਮਸ਼ਰੂਮ
ਤੁਸੀਂ ਖਾਂਦੇ ਨੀ।
ਸਾਨੂੰ ਚੰਗੀ ਨੀ ਲੱਗਦੀ।
ਅੱਛਾ-ਅੱਛਾ, ਮੇਰੀ ਫਰੈਂਡ ਨੂੰ ਵੀ ਚੰਗੀ ਨੀ ਲੱਗਦੀ ਮਸ਼ਰੂਮ ਤਾਂ, ਮੈਨੂੰ ਮੇਰੀ ਫੇਵਰੇਟ ਤਾ ਮਸ਼ਰੂਮ
ਅੱਛਾ-ਅੱਛਾ।
ਕਦੇ ਮਨ ਹੋਇਆ, ਤਾਂ ਬਣਾਲਾਂਗੇ ਕਦੇ। ਸੋਚਿਆ ਥੋੜੀ ਜਿਹੀ ਰੈਸਪੀ ਪੁੱਛ ਲਾ ਤੁਹਾਡੇ ਕੋਲੋਂ।
ਹੂੰ, ਬੱਚੇ ਤੁਸੀਂ ਬਾਹਰ ਹੀ ਜਾਣਾ, ਤੇ ਹੁਣ ਕੀ ਕਰੋਗੇ ਬਣਾ ਕੇ।
ਹਲੇ ਥੋੜੀ ਨਾ ਮੈਂ ਤੇ ਕਹਿ ਰਹੀ ਆਂ, ਤੁਹਾਡੇ ਨੂੰ ਕਿ ਬਾਅਦ ਚੋਂ ਬਣਾਵਾਂਗੀ ਕਦੇ।
ਅੱਛਾ-ਅੱਛਾ, ਕਿਸ ਟਾਈਮ ਜਾਣਾ ਏ ਤੁਸੀਂ ਓਥੇ।
ਉੱਥੇ ਤਾਂ, ਮੈਂ ਸਿਕਸਥ, ਫਿਫਟੀ-ਫਾਈਵ ਦੀ ਆ ਮੂਵੀ ਤਾਂ। ਟੈਮ ਜਾਦਾ ਹੋ ਗਿਆ, ਪਤਾ ਨੀ ਕਿੱਦਾਂ ਦਾ ਟੈਮ ਲੰਘੀ ਜਾ ਰਿਹਾ, ਪਤਾ ਇੱਦਰ ਨਾ ਰਹਿ ਇਹ ਨਾਂ ਨੂੰ ਟਾਈਮ ਨਾ, ਪਤਾ ਨੀ ਕਿੱਦਾਂ ਲੰਘੀ ਜਾ ਰਿਹਾ ਮੈਨੂੰ ਪਤਾ ਹੀ ਨਹੀਂ ਚੱਲ ਰਿਹਾ। ਨਾ ਆਪਾਂ ਸੋ ਪਾ ਰਏ ਆਂ।
ਤੁਸੀਂ ਕੰਮ ਵੀ ਕਰਦੇ ਹੋ, ਤੁਸੀਂ ਸੱਚ ਵੀ ਜਾਂਦੇ ਓ, ਏਧਰ-ਉੱਧਰ ਜਾਣਾ ਵੀ ਆਉਂਦਾ ਤੁਹਾਨੂੰ।
ਫਿਰ ਵੀ ਸਾਨੂੰ ਨਾ ਨੀਂਦਰ ਪੈ ਰਹੀ ਐ। ਮਤਲਬ ਸੋਂਦੇ ਵੀ ਹਾਂ ਆਪਾਂ, ਇਦਾਂ ਸੋਂਦੇ ਜਿਵੇਂ ਕੁੱਤੀ ਨੀਂਦ ਨੀ ਹੁੰਦੀ। ਮੁੰਡਾ ਉੱਠਦਾ ਹੀ ਵੀ ਹੈ।
ਹੂੰ
ਬਸ ਓਦਾਂ ਹੀ ਮੈਨੂੰ ਹਲੇ ਵੀ ਨੀਂਦ ਆਉਂਦੀ ਐ, ਨੀਂਦਰ ਆ ਰਹੀ ਐ।
ਹੂੰ
ਬਸ, ਹੋਰ ਤਾਂ ਕੁਛ ਨੀ ਐ। ਬਾਕੀ ਹੋਰ ਦੱਸੋ, ਤੁਸੀਂ ਆਟੀ ਉਂਟੀ ਠੀਕ ਨੇ ਸਾਰੇ।
ਚਲ ਵਧੀਆ, ਬਾਜ਼ਾਰ ਜਾਣ ਦੀ ਸੋਚ ਰਹੇ ਸੀ।
ਬਜ਼ਾਰ ਕਿੱਧਰ, ਅੱਛਾ ਓਧਰੀ ਅੱਛਾ-ਅੱਛਾ।
ਮੈਂ ਕਿਆ ਚੱਲੀਏ ਘੁੰਮ ਆਈਏ।
ਤੁਸੀਂ ਹੋਰ ਤੇ ਕੱਲੇ ਤੁਸੀਂ ਤੇ ਆਂਟੀ ਜਾਣਾ, ਜਾਂ ਹੋਰ ਕੋਈ ਜਾ ਰਿਹਾ।
ਬੱਸ ਮੈਂ ਤੇ ਆਂਟੀ, ਉਹ ਮੈਂ ਤੇ ਪਹਿਲੇ ਮਾਨਸੀ ਨੂੰ ਪੁੱਛਦੀ ਪਈ ਸੀ। ਮੈਂ ਕਿਹਾ ਤੂੰ ਚਲਨਾ ਏ। ਬਜ਼ਾਰ ਤੇ ਕਹਿੰਦੀ ਤੁਸੀਂ ਜਾਣਾ ਐ, ਤਾਂ ਮੈਨੂੰ ਦੱਸ ਦਿਓ ਮੈਂ ਚੱਲਾਂਗੀ, ਫੇਰ ਮੰਮੀ ਕਹਿੰਦੀ ਮੈਂ ਵੀ ਜਾਣਾ, ਮੈਂ ਕਿਹਾ ਚੱਲ ਤੂੰ ਰਹਿਣ ਦੇ ਫੇਰ ਮੈਂ ਮੰਮੀ ਨਾਲ ਹੀ ਚਲੇ ਜਾਵਾਂਗੀ।
ਸਹੀ ਐ, ਤੇ ਦੇਖਿਓ ਥੋੜਾ ਜਿਹਾ ਕੱਪੜਿਆਂ ਨੂੰ। ਕੋਈ ਨਵੇਂ-ਨਵੇਂ ਆਏ ਹੋ ਨਾ, ਮੈਂ ਵੀ ਆਪਣੀ ਮੰਮੀ ਨੂੰ ਲੈ ਕੇ ਜਾਵਾਂਗੀ, ਦੱਸਿਓ ਮੈਨੂੰ।
ਮੈਂ ਲੇਕਿਨ ਮੈਂ ਵੀ ਲੈ ਕੇ ਆਉਣੇ ਆ ਸੂਟ ਬ ਜਦੋਂ ਆਪੋ ਆਪਣੇ ਲਈ ਵੇਖਣ ਜਾਂਦੇ ਹਾਂ, ਤਾਂ ਪਸੰਦ ਹੀ ਨਹੀ ਆਉਂਦਾ
ਅੱਛਾ, ਕੋਈ ਗੱਲ ਨੀ ਅੱਜ ਦੇਖੇ ਆਓ, ਕਿੱਧਰ ਦੇ ਸੂਟ ਨੇ ਵੀ ਨਵਾਂ ਆਇਆ, ਮੈਂ ਸੁਣਿਆ ਤਾਂ ਸੀ ਕੱਪੜੇ ਵਧੀਆ ਮਿਲਦੇ ਅੰਦਰ ਬਾਕੀ ਮੈਂ ਕਦੇ ਲੇਤੇ ਤਾਂ ਹੈ ਨੀ ਬਾਕੀ ਮੰਮੀ ਨੂੰ ਪਾਰਟੀ ਵਾਸਤੇ ਚਾਹੀਏ ਸੀ, ਇੱਕ ਤਾਂ- ਇੱਕ ਚਾਹੀਦਾ, ਬੱਸ ਏਦਾਂ ਦਾ, ਹੋਵੇ ਕੋਈ ਸੂਟ ਜਿਹਾ
ਆਹੋੋ, ਆਹੋ
ਤੁਹਾਨੂੰ ਪਤਾ ਸਾਡੇ ਕੰਪਨੀ 'ਚ ਕੀ ਹੈ ਸੈਲਰੀ ਦਾ ਪ੍ਰੋਸੈਸ, ਉਹ ਸਾਨੂੰ ਨਾ ਇੱਕ ਤਾਰੀਕ ਨੂੰ ਨਹੀਂ ਦਿੰਦੇ ਸੈਲਰੀ, ਉਹ ਦਸ ਨੂੰ ਦਿੰਦੇ, ਮੈਨੂੰ ਅੱਜ ਪਤਾ ਲੱਗਿਆ ਮੈਂ ਕਿਹਾ ਦੱਸ ਦਿਨ ਵੱਧ ਵਾਧੂ ਕੰਮ ਕਰਾਓ ਕੇ, ਤੇ ਬੰਦੇ
ਅਂ ਆ ਏਦਾਂ ਹੀ ਹੁੰਦਾ ਏਦੇ 'ਚ
ਹਮ।
ਦੇੇਖਾਂਗੇ ਯਾਰ, ਮੇਰਾ ਕੁਛ ਸਮਝ ਨੀ ਆ ਰਿਹਾ। ਮੇਰਾ ਦੋ ਦਿਲ ਹੁੰਦੇ ਹੋਏ ਨੇ ਮੈਂ ਆਵਾਂਗੀ। ਨਾ ਆਵਾ।
ਦੇਖੋ ਵਿਹਲੇ ਬੈਠਣੇ ਤੋ ਅੱਛਾ ਹੀ ਆ ਕਿ ਕੰਮ ਹੀ ਕਰਨਾ ਬੰਦਾ। ਥੋੜੇ ਜਿਹੇ ਪੈਸੇ ਹੀ ਆ ਜਾਂਦੇ ਹੁੰਦੇ ਓਹੇ ਕੋਲ।
ਯਾਰ ਉਹ ਤੇ ਗੱਲ ਨੀ ਹੈ।
ਹਮ। ਤੁਹਾਨੂੰ ਪਤਾ ਰਾਤੀ ਕੀ ਹੋਇਆ।
ਹਮ।
ਰਾਤੀਂ ਜਿਹੜੇ ਸਾਡੀ ਸਾਈਡ ਵਾਲੀ ਆ ਨਾ।
ਹਮ
ਔ ਬੇੰਕ ਕਰਕੇ ਆ ਹੋਨੀ।
ਹਮ
ਤਾਂ ਹੁਣ ਮੈਂ ਇਕ ਗੱਲ ਦੱਸ ਰਹੀ ਸੀ। ਕੀ ਨਾ ਸਵੇਰੇ ਨਾ, ਦਰਵਾਜਾ ਸਾਡਾ ਖੁੱਲਿਆ ਹੋਇਆ ਸੀ। ਮਤਲਬ ਮੇਨ-ਮੇਨ ਡੋਰ ਨਾ ਸਾਡਾ ਖੁੱਲਿਆ ਹੋਇਆ ਸੀ। ਖੁੱਲ ਕੇ ਆਇਆ ਸੀ। ਤੇ ਉਹ ਬੋਆਏਫਰੈਂਡ ਵੀ ਆਇਆ ਹੋਆ ਸੀ ਸ਼ੂਜ ਦੇਖੇ ਵ ਬਾਰ ਮੈਂ ਕਿਹਾ ਉਹ ਦੋ ਦੋ ਜਣੇ ਆਏ ਟੱਲੀ ਹੋ ਕੇ ਆਏ ਹੋਏ, ਉਸ ਤੋਂ ਬਾਅਦ ਗੱਲ ਕੀਤੀ। ਉਹ ਨਾ ਬਸ ਉਹਦੀ ਆਈ। ਵੀ ਰੈਡ ਸੀ ਤੇ ਅੱਖ ਨੀ ਸੁਜੀ ਪਈ ਸੀ ਮਤਲਬ ਇਹ ਕੀ ਤਗੜਾ ਜ ਨਸ਼ੇ ਚੜਿਆ ਮੈਨੂੰ ਲੱਗਦਾ।
ਉਹ ਬੋਲਦੀ ਆ ਤੁਹਾਡੇ ਨਾਲ, ਉੰਝ ਬੋਲਦੀ। ਤੁਸੀਂ ਬੋਲਦੇ ਹੋ ਸਾਡੇ ਨਾਲ।
ਮੈਂ ਤਾਂ ਮੈਂ ਕਿਹਾ ਚੱਲ ਇੰਡੀਪੈਂਡੈਂਟ ਬੀਜੀ ਆ। ਪਰ ਮੈਂ ਕਹਿ ਰਹੀ ਸੀ। ਮੈਂ ਤਾਂ ਪੁੱਛਾਂਗੀ, ਕਿ ਕਰਕੇ ਦਰਵਾਜਾ ਖੁੱਲਿਆ ਪਿਆ ਸੀ।
ਹਮ।
ਮੈੰ ਕਿਹਾ ਪੁੱਛਣੀ ਤੂੰ ਪੁੱਛਣੀ, ਮੈਂ ਵੈਸੇ ਪੁੱਛਣਾ ਤਾਂ ਬਣਦਾ ਨੀ ਇੰਡੀਪੈਂਡਟ ਦੀ ਚੀਜ਼
ਅੱਛਾ ਇੰਡੀਪੈਂਡੈਂਸ ਜੀ ਆਂ। ਨਾ ਤੁਸੀਂ ਆਇ ਕਹਿ ਦਿਓ ਨਾ, ਕਿ ਬਈ ਦਰਵਾਜਾ ਖੁੱਲਾ ਹੋਇਆ ਸੀ।
ਆਹੋ-ਆਹੋ ਸੇਫਟੀ ਹੁੰਦੀ ਨਾ ਇੱਕ ਕਹਿ ਰਹੀ ਸੀ। ਮੈਂ ਕਿਹਾ ਆਹੋ ਪੁੱਛ ਸਕਦੀ ਆ, ਕੀ ਆ। ਉਹ ਪੁੱਛਣੀ, ਇੱਕ ਵਾਰੀ ਹੋਰ ਕੀ ਐ।
ਕਿਦਾਂ ਕਿੱਦਾਂ ਕ ਜ ਤੋਂ ਕੋਈ ਵੀ ਆ ਸਕਦਾ। ਜਿ ਕਿਸੇ ਨੂੰ ਪਤਾ। ਕਿਮੂੰ ਖੁੱਲਿਆ ਹੋਇਆ।
ਆਹੋ-ਆਹੋ ਹ।
ਤੁਸੀਂ ਕਹਿ ਦਿਓ ਨਾ, ਸਾਡਾ। ਹੋਰ ਜੀ ਪੁੱਛ ਤਾਂ ਸਕਦੇ ਉਹ, ਕਿ ਰਾਤੀ ਦਰਵਾਜਾ ਖੁੱਲਿਆ ਹੋਇਆ ਸੀ, ਕੀ ਗੱਲ ਹੋਈ।
ਆਹੋ ਮੈਂ ਤਾਂ ਵੇਖਿਆ ਨੀ ਸੀ ਦਰਵਾਜਾ ਖੋਲਿਆ ਪਰ ਇਹਨੇ ਦੇਖਿਆ ਤਾਂ ਹੀ ਪੁਛ ਸਕਦੀ ਆਂ।
ਹਮ
ਹਾਂ ਪਰ ਨ ਹਲੇ ਤਾਂ ਪੁਛਿਆ ਨੀ।
ਹਮ।
ਬੱਸ ਕੀ ਕਰੇ।
ਉਹ ਪੁੱਛ ਲਓ ਉਹਦੇ ਕੋਲੋਂ, ਪੁੱਛਣਾ ਤੇ ਕੋਈ ਗ਼ਲਤ ਨੀ ਹੈਗਾ ਜੀ। ਉਹ ਤੇ ਕਰਕੇ, ਉਹ ਤੇ ਗੱਲ ਤੇ ਕਰ ਹੀ ਰਹੀ ਹੈ।
ਹਮ।
ਹੋਰ ਦੱਸੋ, ਨਵੀਂ ਤਾਜੀ ਕੋਈ।
ਬਸ ਵਧੀਆ।
ਮੈਂ ਸੁਣਿਆ ਰਾਖੀ ਕਦੋਂ ਹੈ, ਤੁਹਾਨੂੰ ਪਤਾ ਕੋਈ ਤਾਰੀਕ, ਤਰੀਕ।
ਪਤਾ ਨੀ ਯਾਰ, ਕਦੋਂ ਆ। ਅਗਸਤ ਚ ਈ ਨ ਹੁੰਦੇ ਆ, ਆਪਾਂ ਤਾਂ ਤੀਆਰ।
ਮੈਨੂੰ ਲੱਗ ਰਿਹਾ ਪੰਦਰਾਂ ਅਗਸਤ ਨੂੰ ਪਤਾ ਨੀ ਕਿੱਧਰੋ ਨੂੰ
ਨਹੀਂ ਪੰਦਰਾਂ ਨੂੰ ਤੈਨੂੰ ਹੋ ਗਈ
ਪੰਦਰਾਂ ਨੂੰ ਸ਼ਾਇਦ ਉਹ ਹੈ ਵੋਫਲ ਡੇ ਸਾਡੇ ਇੱਧਰ ਸੌ ਰੁਪਏ ਦਾ ਵੋਫਲ ਮਿਲੂਗਾ।
ਅੱਛਾ।
ਖਾਵਾਂਗੇ ਆਪਾਂ ਉਹ ਪਲ ਵੀ।
ਚੰਡੀਗੜ੍ਹ ਦਾ ਹੀ ਖਾਵਾਂਗੇ ਹੂੰ ਮੈਂ ਖਾਣਾ ਸੀ ਮੈਂ ਕਿਹਾ ਸੀ ਆਪਣੀ ਮੇਨੂੰ ਖਾਣ ਲਈ ਤੇ ਉੱਧਰ ਤਾਂ ਮੈਂ ਖਾਇਆ ਨੀ। ਤੇ ਮੈਂ ਸੋਚਿਆ ਇੱਧਰ ਹੀ ਖਾਣਾ ਕਿਉਂਕਿ ਵੋ ਫੱਲੇ ਤਾਂ ਰਹਿਣ ਵਾਲਾ ਹੈ ਸੌ ਸੌ ਰੁਪਏ ਦੇ ਵ ਪਰ ਚੱਲਦੇ ਪਏ ਆ ਕਿ ਖਾਣ ਲਈ, ਮੈਂ ਕੇਆ ਚਲੋ। ਖਿਲਾ ਲਾਂਗੇ ਟਰਾਈ ਕਰ ਲਾਂਗੇ ਨੇੜੇ ਤੇੜੇ ਦੇਖ ਲਾਂਗੇ ਵੋਕਲ ਸੈਂਟਰ ਕਿਹੜਾ ਹੈ ਕਿਹੜਾ ਨਹੀਂ ਹੈ।
ਸਹੀ ਐ ਘੁੰਮੋ ਫਿਰੋ ਖਾਓ ਪਿਉ।
ਆਹੋ-ਆਹੋ।
ਘੁੰਮਣ ਈ ਏਦਾਂ ਗਿਆ ਐਰਕੀ ਤਾਂ ਗਰਮੀ ਬੜੀ ਹੋ ਵੀ ਨਾ ਕਦੀ ਫਿਰ ਚਿੱਲ ਕਰਿਆ।
ਆਹੋ ਜ਼ਿੰਦਗੀ ਇੱਕ ਈ ਤਾਂ ਐ, ਘੁੰਮਣ ਫਿਰਨਾ ਚਾਹੀਦਾ ਸਾਨੂੰ ਹੋਰ ਕੀ ਹੈ।
ਹੂੰ।
ਹੋਰ ਮਤਲਬ ਕੰਮ ਕਾਜ ਤਾਂ ਬਿਜੀ ਰਹਿੰਦੇ ਆ ਬਹੋਤ ਕੁਛ ਚੰਗਾ-ਚੰਗਾ ਤਾਂ, ਕਰ ਲੈਂਣੇ ਆ।
ਅੱਜ ਤਾਂ ਫਿਰ ਖਾਣਾ ਬਾਹਰ ਈ? ਯਾ ਕਾਰ ਈ ਖਾਣਾ?
ਕੀ?
ਮੈਂ ਕੇਆ ਅੱਜ ਤਾਂ ਖਾਣਾ ਬਾਹਰ ਈ ਖਾਓਗੇ ਫੇਰ ਤੁਸੀਂ?
ਨਈ ਹਲੇ ਖਾ ਲਿੱਤਾ ਆਪਾਂ ਦੋਣੋ ਨੇ ਖਾਣਾ। ਮੈਂ ਕਿਹਾ ਤਾਂ ਸੀ ਤੁਆਨੂੰ। ਅੱਜ ਮੈਂ ਚਾਵਲ ਤੇ ਉਹ ਬਣਾਏ ਸਬ ਸੁਜ਼ੀ ਪਾ ਕੇ, ਸਭ ਕੁਛ।
ਅੱਛਾ-ਅੱਛਾ।
ਬੱਸ ਉਹ ਖਾਏ ਅਪਾਂ ਅੱਜ। ਟੀਡ ਤਾਂ ਸਾਡਾ ਭਰ ਗਿਆ ਏ। ਕੀ ਖਾਣਾ?
ਹੂੰ ਅੱਛਾ, ਆਂ ਭਰ ਈ ਜਾਂਦਾ ਹੈ। ਉਹ ਗਰਮੀ 'ਚ ਪਾਣੀ ਪੀ-ਪੀ ਕੇ ਵੀ ਉਦ ਈ ਜਾਂਦਾ।
ਆਹੋ ਪਰ ਮੈਂ ਅੱਜ ਪਾਣੀ ਬੜਾ ਘੱਟ ਪੀਤਾ। ਪਾਣੀ ਪੀਣਾ ਚਾਹੀਦਾ ਧੁੱਪ ਬੜੀ ਨਾ ਚੁੱਭਣ ਵਾਲੀ ਹੈ ਮੂੰਹ ਤੇ ਲੱਗਦੀ ਧੁੱਪ ਅੱਜ ਤਾਂ ਮੈਂ ਆਪਣੀ ਕੈਪ ਲੈ ਕੇ ਗਈ ਸੀ, ਮੈਂ ਕਿਹਾ ਅੱਜ ਮੈਂ ਪੈਦਲਾਂ ਆਣਾ ਨਾ ਕੈਬ ਲੈ ਲੈਣੀ ਆ। ਮੇਰਾ ਫਰੈਂਡ ਆਇਆ ਸੀ, ਤੇ ਔਹ ਫਰੈਂਡ ਨੇ ਕੈਬ ਕੀਤ ਤੇ ਅਦੇ ਰਸਤੇ, ਤੇ ਮੈਂ ਕਿਹਾ ਮੈਨੂੰ ਵੀ ਛੱਡ ਦੂਗਾ। ਉੱਧਰ ਈ ਜਾਣਾ ਮੈਂ ਵੀ। ਮੈਨੂੰ ਵੀ ਛੱਡ ਦਿੱਤਾ ਉਹਨਾਂ ਨੇ।
ਅੱਛਾ-ਅੱਛਾ।
ਆਹੋ।
ਬਸ ਸਹੀ ਹੈ।
ਹੋਰ ਸੁਣਾਓ?
ਮੈਂ ਤਾ ਸੋਚਦੀ ਸੀ ਥੋੜ੍ਹਾ ਜਿਹਾ ਰੈਸਟ ਕਰਨਾ ਪਰ ਮੈਂ ਚ ਚੜਨਾ, ਔਲਰੇਸਟ। ਆਹੋ ਨੀਂਦ ਖਰਾਬ ਹੋਜੂਗੀ ਨਾ ਕਿਉਂਕਿ ਹਲੇ ਜਾਣਾ ਵੀ ਆਪਾਂ ਮੈਂ ਕੱਲ ਸ਼ ਹੋ ਗ ਤੇ ਬਸ ਹੋ ਗਿਆ ਕੰਮ ਸਾਡਾ ਤਾਂ ਚਲੋ ਤੁਆਡੇ ਨਾਲ ਕਰਦੀ ਆ ਮੈਂ ਬਾਅਦ ਚੋਂ ਗਲ। ਮੈਨੂੰ ਜਾਣਾ ਵੀ ਹੈ ਤਾਂ ਮੈਂ ਥੋੜਾ ਜਿਹਾ ਰੈਸਟ ਕਰ
ਠੀਕ ਹੈ ਚਗਾਂ ਜੀ।
ਠੀਕ ਏ ਠੀਕ ਏ, ਸਤਿ ਸ਼੍ਰੀ ਅਕਾਲ।